ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਕਾਲ।
ਹੋਰ ਕਿਵੇਂ ਹੋ ਜੀ।
ਵੱਧੀਆ-ਵੱਧੀਆ ਹੋਰ ਹੋ ਗਏ ਫ੍ਰੀ।
ਹਾਂਜੀ, ਹੁਣੇ ਬਸ ਖਾਣਾ ਖੁਣਾ ਹੁਣੇ ਹੀ ਖਾਧਾ ਬੱਚਿਆਂ ਨੇ।
ਠੀਕ ਹੈ-ਠੀਕ ਹੈ ਵੱਧੀਆ। ਹਾਂਜੀ-ਹਾਂਜੀ ਕਰ ਲਿਆ।
ਹੋਰ ਕੀ ਕਰਦੇ ਬੱਚੇ।
ਬਸ ਬੱਚੇ ਕੁਛ ਨਹੀਂ ਸਲੂਨ ਤੋਂ ਆ ਕੇ ਬਸ ਆਪਦਾ ਰਸੋਈ ਦਾ ਲੱਗ ਜਾਂਦੀ ਕਰਨ,
ਅੱਛਾ ਵੇਖ ਲੈ ਬਾਹਰ ਵੀ ਕਰਦੀ ਘਰ ਵੀ ਕਰਦੀ।
ਇਹ ਸ਼ੁਰੂ ਤੋਂ ਸਿਖਾ ਤੀ ਸੀ ਜਦੋਂ ਸਕੂਲ ਨਾਈਨਥ 'ਚ ਹੋਈ ਆ। ਉਦੋਂ ਰਸੋਈ ਦਾ ਹੀ ਕਰਦੀ ਹੈ।
ਅੱਛਾ ਤੇ ਹਜੇ ਖਾਣਾ, ਖਾਣਾ ਤੁਸੀਂ?
ਖਾ ਲਿਆ ਖਾਣਾ ਬਸ ਮੈਂ ਮਾਰਕੀਟ ਚਲੀ ਗਈ ਇਹਦੇ ਪਾਪਾ ਨਾਲ।
ਅੱਛਾ-ਅਛਾ।
ਰੇਡੀ ਕਰ ਤਾਂ ਏਨਾਨੇ।
ਚਲੋ ਵੀ ਵਧੀਆ, ਵੱਡੇ ਹੋ ਗਏ ਨਾ ਬੱਚੇ ਹੁਣ।
ਹੂ, ਤੇ ਬੇਟੇ ਦਾ ਯੂਟਿਊਬ ਚੈਨਲ ਹੈਨਾ।
ਯੂਟਿਊਬ ਹੈਗੇ ਨੇ ਸਾਰਿਆਂ ਦਾ ਮੇਰਾ ਵੀ ਹੈਗਾ ਉਹਦਾ ਸ਼ਰਨ ਦਾ ਵੀ ਗੁਰੂਦੇਜ ਦਾ ਵੀ ਹੈਗਾ।
ਨਹੀਂ ਜਿਹੜੇ ਪੇਟਿੰਗ ਕਰਦੇ ਨਾ ਬ
ਅੱਛਾ-ਅੱਛਾ। ਉਹ ਇੰਸਟਾਗ੍ਰਾਮ 'ਤੇ ਉਹਦੀ ਆਈ ਡੀ ਮੈਂ ਤੁਹਾਨੂੰ ਸੈਂਡ ਕਰਾਂਗੀ।
ਹੂੰ-ਹੂੰ।
ਅਤੇ ਉਹ ਬਣਾਉਂਦਾ ਹੁਣ ਅਤੇ ਉਹਦੇ ਡਿਜ਼ਾਇਨ ਵਗੈਰਾ ਜ ਹੁਣ। ਅਗਾਂ ਪਹਿਲਾਂ ਤਾਂ ਹੁਣ ਹੋਏ ਨੇ ਪੇਪਰ ਉਹਦੇ ਅਤੇ ਹੁਣ ਅੱਗਾਂ ਫੇਰ। ਥੋੜਾ ਜਿਹਾ ਉਹਨੇ ਘਟ ਕੀਤਾ ਹੋਇਆ ਵੀ ਚਲੋ ਦੋ-ਦੋ ਟਿਊਸ਼ਨਾਂ ਰੱਖੀਆਂ ਹੋਈਆਂ ਉਹਨੇ।
ਅੱਛਾ ਅੱਚਾ ਠੀਕ ਹੈ ਪਲੱਸ ਤੂੰ ਹੈ ਨਾ ਓਹਦੀ?
ਹਾਂ।
ਠੀਕ ਆ, ਤੇ ਦੀਦੀ ਇਹਦੇ ਇਹ ਅੱਗੇ ਜਾ ਕੇ ਕਿਹੜੀ ਫੀਲਡ ਚਲੋ, ਆਪਾਂ ਜਾ ਸਕਦੇ ਹਾਂ, ਵੀ ਔ ਬੱਚਾ ਪੇਂਟਿੰਗ ਕਰਦਾ ਵਾ
ਇਹ ਮਤਲਬ ਸਕੈਚ ਕਰਦਾ ਨਾ, ਪੇਂਟਿੰਗ ਨੀ ਹੈਗੀ ਇਹਦੀ
ਇਹ-ਇਹ ਵੀ ਸਕੈਚ ਕਰ ਲੈਂਦੀ ਹੈ, ਤੁਹਾਨੂੰ ਭੇਜੂਗੀ ਜਾਂ ਤੁਸੀਂ ਦੇਖ ਯੂਟਿਊਬ ਚੈਨਲ ਤੁਹਾਨੂੰ ਮੈਂ ਇੱਕ ਵਾਰੀ ਸੈਂਡ ਕੀਤਾ ਵੀ ਸੀ ਹੈਨਾ। ਤੇ ਬੇਟੇ ਨੂੰ ਵਿਖਾਈਓ, ਵੀ ਕਿੱਦਾਂ ਸਹੀ ਔ ਬਣਾਉਂਦੀ ਕਿਉ ਕਿਉਂਕਿ, ਇਹਨੇ ਸਿੱਖਿਆ ਤਾਂ ਹੈ ਨੀ ਕਿਤੋਂ ਵੀ
ਹਾਂਜੀ-ਹਾਂਜੀ, ਉਹਨੇ ਵੀ ਘਰ ਹੀ ਬਸ ਜੇ ਦੇਖ ਲਿਆ, ਹੁਣ ਉਹਨੇ ਵੀ ਮੈਂ ਮਤਲਬ ਵੀ, ਇੱਕ ਤੇ ਆਪਾਂ ਪਤਾ ਕੀਤਾ ਤਾਂ ਅਸੀਂ ਇੱਕ ਨਾ ਬੰਬੇ ਰਹੇ, ਬੀ ਇਸ ਕੰਮ ਦਾ ਹੀ, ਅਤੇ ਉਹ ਥੋੜ੍ਹਾ ਕੋਸਟ ਲੀ ਇਹ, ਮਤਲਬ ਵੀ ਉਹਦਾ ਉਹਨਾਂ ਦੀ ਤਿੰਨ ਲੱਖ ਰੁਪਏ ਫੀਸ ਏ। ਤੇ ਹਜੇ ਮੈਨੂੰ ਕੱਲ ਪਰਸੋਂ ਹੀ ਫੋਨ ਆਇਆ ਸੀ, ਤੇ ਉਹ ਕਹਿੰਦੇ ਸੀ ਤੇ ਹੁਣ ਐਡਮਿਸ਼ਨ, ਐ ਮਤਲਬ ਵੀ ਐ ਅਗਲੇ ਮਹੀਨਾ ਜੁਲਾਈ, ਅਗਸਤ, ਨਾ ਅਕਤੂਬਰ ਦੇ ਵਿੱਚ।
ਆਪਣੇ ਇੰਡੀਆ ਚ ਤਾਂ ਨਹੀਂ ਹੈਗਾ ਇਹ ਦਾ ਕੋਈ ਜ਼ਿਆਦਾ ਕਰੇਜ਼ ਨਹੀਂ ਹੈਗਾ, ਨਾ ਲੋਕਾਂ ਨੂੰ ਬਸ ਇਹ ਟੇਟੂ ਆਰਟਿਸਟ ਬਣ ਸਕਦਾ ਇਨਸਾਨ, ਜਾਂ ਕੁਛ ਹੋ ਉਹ ਤੋਂ ਨੀ, ਮਤਲਬ ਕੋਈ
ਬੇਟੇ ਨੇ ਨਾ ਇੱਥੇ ਅਪਲਾਈ ਕੀਤਾ ਸੀ, ਵੀ ਫੀਸ ਬਾਰੇ ਮੈਂ ਕਿਹਾ ਨਾਲੇ ਪਤਾ ਲੱਗ ਜਏਗਾ, ਫੇਰ ਉਹਨਾਂ ਦਾ ਬਣਾਯਾ ਸੀ, ਵੀ ਹੁਣ ਜੇ ਤੁਸੀਂ ਐਡਮਿਸ਼ਨ ਕਰਵਾਉਣਾ ਬੇਟੇ ਦੇ ਤਾਂ ਕਰਵਾ ਸਕਦੇ ਹੋ, ਤੇ ਤੁਹਾਨੂੰ ਥ੍ਰੀ ਹਜ਼ਾਰ ਰੁਪਇਆ ਪਹਿਲਾਂ ਭਰਨਾ ਪਏਗਾ, ਵੀ ਏਡਮਿਸ਼ਨ ਐਡਮਿਸ਼ਨ ਵਾਸਤੇ, ਫਿਰ ਤੁਹਾਨੂੰ ਅਸੀ ਆਪਾਂ ਨੂੰ ਇੱਕ ਲੱਖ ਬਹੱਤਰ ਹਜ਼ਾਰ ਭਰਨਾ ਪਏਗਾ, ਤੇ ਫੇਰ ਜਿਹੜੇ ਬਾਅਦ ਚ ਬਾਕੀ ਹਾਂ ਜਿਹੜਾ ਬਾਕੀ ਬਚ ਜੇਗਾ, ਉਹ ਬਾ ਬਸ ਭਰਨਾ ਵੈ, ਲਾਸਟ ਵਿੱਚ, ਤੇ ਤੇ ਨਹੀਂ ਤਿੰਨ ਸਾਲ ਦਾ, ਨਹੀਂ ਤਿੰਨ ਲੱਖ ਰੁਪਈਆ ਹੈ, ਇੱਕ ਪਤਾ ਨਹੀਂ ਛੇ ਮਹੀਨੇ ਦਾ ਕੋਰਸ ਹੈ, ਕੇ ਸਾਲ ਦਾ ਕੋਰਸ ਹੈ।
ਅੱਛਾ-ਅੱਛਾ। ਅੱਛਾ
ਉਹ ਵੀ ਬੋਂਬੇ ਵੇ, ਫਿਰ ਔਥੇ ਰੂਮ ਦਾ ਵੀ ਖਰਚਾ, ਖਾਣ ਪੀਣ ਦਾ ਵੀ ਖਰਚਾ। ਚੋ ਔ ਅਲਗ, ਤੋਂ ਮਤਲਬ ਵੀ ਉਹ ਚਾਰ ਲੱਖ ਰੁਪਇਆ ਲਾ ਕੇ ਚੱਲੋ।
ਚਾਰ ਚਾਹ ਰਾਮ ਜੀ
ਫੇਰ ਉਹਦਾ ਸਰਟੀਫਕੇਟ ਵੀ, ਵਰਲਡ ਇੰਡੀਆ ਆਲ ਵਰਲਡ ਸਾਰੇ ਮਤਲਬ ਵੀ ਚੱਲੇਗਾ, ਬਾਹਰ ਵੀ ਤੇ ਇੱਥੇ ਫੋਰਨ ਵੀ ਪੇਠੇ ਵਿਚ ਐ
ਪੇਂਟਿੰਗਸ ਆਪਾਂ ਐਗਜੀਬਿਸ਼ਨ ਲੱਗਦੀ ਆ ਉਹਨਾਂ ਦੇ ਉਹਨਾਂ ਦੇ ਕੀ ਆ ਉਹਨੂੰ ਪਰੂਵ ਲੈਣਾ ਪੈਂਦਾ ਆਪਾਂ ਨੂੰ ਜਾਂ ਬੇਟੇ ਨੂੰ ਪੁੱਛਿਓ ਵੀ ਐਗਜੀਬਿਸ਼ਨ
ਜਿਵੇਂ ਜਿਵੇਂ ਇਹ ਸਕੈੱਚ ਦਾ ਐਵੇਂ ਹੀ ਪੇਂਟਿੰਗ ਦਾ। ਇਹ ਚੀਜ਼ਾਂ ਜਾਂ ਐਵੇਂ ਆਪਾਂ ਨੂੰ ਕੋਰਸ, ਭਾਵੇਂ ਬੇਸ਼ੱਕ ਆਪਾਂ ਸਿੱਖੇ ਹੋਏ ਆ, ਸਾਨੂੰ ਸਾਰਾ ਕੁਛ ਬਿਲਕੁਲ ਔ ਬਹੁਤ ਵਧੀਆ ਆਉਂਦਾ ਹੈ। ਜਿੰਨਾਂ ਕੋਲ ਜਿੰਨਾ ਚਿਰ ਆਪਣੇ ਕੋਲ ਡਿਗਰੀ ਨਹੀਂ, ਸਰਟੀਫਿਕੇਟ ਨਹੀਂ, ਉਹਨਾਂ ਚਿਰ ਆਪਾਂ ਕੁਛ ਕਰ ਰਹੇ ਨਾ ਥੱਕ ਦੇ ਅੱਗੇ ਹਾਂ। ਤੇ ਹੁਣ ਇੱਥੇ ਯਮੁਨਾ ਨਗਰ ਜਿਹੜਾ, ਉਹੀ ਮੁੰਡਾ ਬੋਂਬੇ ਤੋਂ ਸਿੱਖ ਕੇ ਆਇਆ ਹੋਇਆ ਹੈ। ਤੇ ਉਹ ਇੱਥੇ, ਸਾਡੇ ਸ਼ਹਿਰ ਚ ਇੱਕ ਲੱਖ ਰੁਪਇਆ ਫੀਸ ਐ ਉਹਦੀ। ਮੈਂ ਫਿਰ ਆਖਿਆ ਮੈਂ ਕਿਹਾ ਤਿੰਨ ਚਾਰ ਲੱਖ ਰੁਪਇਆ, ਇੱਕ ਤੇ ਬੱਚਾ ਬਾਹਰ ਜਾਏਗਾ। ਸਾਲ ਛੇ ਮਹੀਨੇ ਬਾਹਰ ਰਹੇਗਾ।
ਹੂ
ਫੇਰ ਆਉਣ ਜਾਣ ਦੇ ਵੀ ਖ਼ਰਚੇ, ਬੋਂਬੇ ਕੇੜਾ ਇਥੇ ਪਿਆ ਐ। ਜੇ ਫਲਾਈਟ ਤੇ ਜਾਂਦਾ ਅੱਠ ਨੌ ਹਜ਼ਾਰ ਰਪਇਆ ਖਰਚਾ ਇੱਕ ਪਾਸੇ ਦਾ ਤੇ ਜੇ ਟ੍ਰੇਨ ਤੇ ਜਾਂਦਾ ਤਿੰਨ ਚਾਰ ਹਜ਼ਾਰ ਰੁਪਇਆ ਉਹਝ ਲੱਗ ਜਾਂਦਾ
ਬਾਕੀ ਟ੍ਰੇਨ ਚ ਤਾਂ ਵੈਸੇ ਬਹੁਤ ਖੱਜਲ ਖ਼ਰਾਬ ਬੱਚਾ ਹੁੰਦਾ ਵਾ ਥੱਕ ਜਾਂਦਾ ਵਾ ਬ ਚਿੰ ਥਕਾਵਟ ਬਹੁਤ ਹੋ ਜਾਂਦੀ ਹੈ ਆਉਣ ਜਾਣ ਦੀ
ਤੇ ਫੇਿਰ ਇਸ ਕਰਕੇ ਮਤਲਬ ਵੀ ਮੈਂ ਆਖਿਆ ਤੂੰ ਇੱਥੇ
ਅ ਤੁਸੀਂ ਹੁਣ ਇੱਥੇ ਕਰਵਾਓਗੇ ਸਟੱਡੀ ਮਤਲਬ ਕਰੀ ਜਾਊਗਾ ਨਾਲ ਦੀ ਨਾਲ ਤੇ ਨਾਲ ਨਾਲ ਉਹ ਵੀ ਕਰ ਲੂਗਾ।
ਟੂ ਕਰਕੇ ਅੱਗੇ ਹੀ ਕੰਮ ਕਰਨਾ ਫਿਰ ਉਹਨੇ ਆਪਣੀ ਸ਼ੋਪ ਕਰਢ ਲੈਣੀ
ਓਕੇ ਓਕੇ ਠੀਕ ਆ ਠੀਕ ਆ ਮੈਂ ਇਹੀ ਪੁੱਛਣਾ ਸੀ ਬੇ ਤੁਸੀਂ ਬੇਟੇ ਨੂੰ ਪੁੱਛਿਓ ਵੀ ਏਦਾਂ ਸਕੈਚ ਦੀ ਵੀ ਕੋਈ ਐਗਜੀਬਿਸ਼ਨ ਲੱਗਦੀ ਹੁੰਦੀ ਹੈ।
ਕੋਈ ਨੀ ਮੈਂ ਪੁੱਛ ਲਾਂਗੀ ਸਾਰੀ ਗੱਲ
ਐ ਮ ਆਪ ਵੇਖਦੇ ਰਹਿੰਦੇ ਹ ਨਾ ਤਾਂ ਤੇ ਐਗਜੀਬਿ ਪੁੱਣ ਲੱਗਦੀ ਆ ਕਈ ਬੱਚ ਜਿਹੜੇ ਜਹੜੇ ਅਨਟਰੇਨਡ ਆ ਜਾਂ ਟ੍ਰੇਨਡ ਆ ਸਾਰੀਆਂ ਆਪੀਆਂ ਆਪਣੀਆਂ ਜੋ ਵੀ ਸਕੈਚ ਬਣਾਏ ਹੁੰਦੇ ਜਾਂ ਕੋਈ ਪੇਂਟਿੰਗਸ ਬਣਾਈਆਂ ਵਾ ਉਸਿ ਲੈ ਕੇ ਜਾਂਦੇ ਆ ਹਨਾ ਲੋਕ ਦੇਖਦੇ ਆ ਪਰਹੇਜ਼ ਕਰਦੇ
ਬੇਟਾ ਤਾਂ ਹੁਣ ਮਤਲਬ ਜਿੰਨ ਇਹਨਾਂ ਦਾ ਨਾ ਪੰਜ ਛੇ ਸਕੂਲਾਂ ਦਾ ਕੰੋਂਪੀਟੀਸ਼ਨ ਹੁੰਦਾ ਇਹ ਮਤਲਬ ਵੀ ਹਰ ਵਾਰੀ ਮਤਲਬ ਆਇਆ ਤਾਂ ਫਸਟ ਕਿਸੇ ਵਿੱਚ ਇੱਕ ਦੋ ਵਿੱਚ ਥਰਡ ਆਇਆ ਹੈ ਮਤਲਬ ਇਹ ਹੋਏ ਨੇ ਛੇ ਸੱਤ ਹੋਏ ਹਨ ਸ਼ੁਰੂ ਸ਼ੁਰੂ ਚ ਫਸਟ ਥਡ ਸੈਕਿੰਡ ਥਰਡ ਆ ਜਾਣਾ ਤੇ ਹੁਣ ਤੇ ਜਿੰਨੇ ਵੀ ਇਹਨੂੰ ਮਿਲੇ ਨਾ ਫਸਟ ਦੇ ਮਿਲੇ ਨੇ
ਠੀਕ ਆ ਠੀਕ
ਟਰੋਫੀਆਂ ਮਿਲਦੀਆਂ ਨਾ ਇਹਨਾਂ ਬੱਚਿਆਂ ਨੂੰ ਫਿਰ ਮੈਂ ਤੁਹਾਨੂੰ ਮੈਂ ਸ਼ਾਇਦ ਤੁਸੀਂ ਇੱਕ ਮੈਂ ਫੋਟੋ ਪਾਈ ਹੋਈ ਸੀ ਮੈਂ ਉਹਦੇ 'ਤੇ ਵਟਸਐਪ 'ਤੇ ਮੈਂ ਪਾਈ ਹੋਈ ਸੀ ਇਹਨੂੰ ਜਦੋਂ ਸਾਡੇ ਪੂਰੇ ਹਰਿਆਣੇ ਦੇ ਵਿੱਚੋਂ ਹੀ ਨੰਬਰ ਵੰਨ ਤੇ ਆਇਆ ਸੀ ਗੁਰਸਰਬ ਹਾਂੋ ਹਜੇ ਵੀ ਸ਼ਾਇਦ ਮੇਰੇ ਕੋਲ ਪਈ ਮੈਂ ਵਿਖਾਵਾਂਗੀ ਤੁਹਾਨੂੰ
ਠੀਕ ਠੀਕ ਆ ਆਪਣੇ ਨੀ ਇੱਥੇ ਕੁ ਇੱਥੇ ਨਾ ਤਾਂ ਕੁਛ ਇਹ ਚੀਜ਼ ਨੂੰ ਦਾ ਕੋਈ ਕੋਰਸ ਕਰਵਾਉਂਦਾ ਵਾ ਨਾ ਮੈਨੂੰ ਲੱਗਦਾ ਕੋਈ ਐਗਜੀਬਿਸ਼ਨ ਹੁੰਦੀ ਆ ਤੇ ਨਾ ਹੀ ਮੈਨੂੰ ਪਤਾ ਲੱਗ ਰਿਹਾ ਵਾ ਵੀ ਕੋਈ ਸਕੈਚ ਇੱਥੇ ਕੌਣ ਬਣਵਾਉਂਦਾ ਵਾ ਜਾਂ ਕੌਣ ਬਣਾਉਂਦਾ। ਦਾ ਵਾ ਇਸ ਚੀਜ਼ ਨੂੰ ਕੋਈ ਲਾਈਕ ਕਰਦਾ ਕਿ ਨਹੀਂ ਕਰਦਾ ਵਾ ਮੈਂ
ਇੱਥੇ ਐਏ ਹੁਣ ਜਿਵੇਂ ਇਹਨਾਂ ਦੇ ਕੋਂਪੀਟੀਸ਼ਨ ਹੋਏ ਨੇ ਔਰ ਉੱਥੇ ਜਿਹੜੇ ਜਿਹੜੇ ਵੀ ਸਰ ਹੁੰਦੇ ਨੇ ਜਿਹੜੇ ਸਕੂਲਾਂ ਦੇ ਉਹਨਾਂ ਨੂੰ ਪਤਾ ਹੁੰਦਾ ਵੀ ਆਹ ਬੱਚੇ ਇੰਨਾ ਵਧੀਆ ਕੰਮ ਕੀਤਾ ਉਹ ਫੇਿਰ ਆਪ ਹੀ ਫੋਨ ਕਰਨ ਲੱਗ ਜਾਂਦੇ ਨੇ ਆਪ ਹੀ ਉਹ ਔਫਰ ਦੇਣ ਲੱਗ ਜਾਂਦੇ ਨੇ ਤੇ ਹਾਂ ਤੇ ਹੁਣ ਇਸੇ ਕਰਕੇ ਹੁਣ ਬੱਚੇ ਦੇ ਨਾ ਸਾਰੇ ਡਾਕੂਮੈਂਟਸ ਪੂਰੇ ਜਿਵੇਂ ਹੁਣ ਇਹਦਾ ਜੈਹੜਾ ਮਤਲਬ ਪਾਸ ਸਪੋਰਟ ਵਗੈਰਾ ਇਹਦਾ ਸਰਟੀਫਿਕੇਟ ਸਾਰਾ ਮਤਲਬ ਵੀ ਇਹਦਾ ਸਕੂਲਾਂ ਦੇ। ਜੋ ਵੀ ਇਹਦੇ ਇਕੱਠੇ ਕਰਕੇ ਆਧਾਰ ਕਾਰਡ ਪਹਿਲਾਂ ਛੋਟੇ ਹੁੰਦੇ ਦੀ ਫੋਟੋ ਲੱਗੀ। ਉਹ ਸਾਰਾ ਕਰਕੇ ਬਾਕੀ ਪੈਨ ਕਾਰਡ ਬਣਾ ਕੇ ਸਾਰਾ ਕੁਛ ਮਤਲਬ ਕਿਤੇ ਵੀ ਕੋਈ ਛੇਡੀ ਸੂਈ ਜਿੰਨੀ ਵੀ ਕਿਤੇ ਗ਼ਲਤੀ ਨਾ ਹੋਵੇ ਵੀਡ ਤਿਆਰ ਕਰਕੇ ਨਾ ਸਾਰੇ ਰੱਖਦੇ ਨੇਨੇ ਹਾਂ ਕਿਉਂਕਿ ਇਹਨਾਂ ਕੋ ਇਹਨਾਂ ਕੋਈ ਪਤਾ ਨੀ ਮਤਲਬ ਵੀ ਇਹ ਜਿਹੜੇ ਨਾ ਚਾਂਸ ਹੁੰਦੇ ਨੇ ਕੋਈ ਪਤਾ ਨੀ ਪਰਮਾਤਮਾ ਕਿੱਥੇ ਦੀ ਕਿ
ਕਿਹੜੀ ਫ ਕਿਹੜੀ ਸਿਟੀ ਜਗਹਿ ਦੇ ਵੀ ਤੁਸੀਂ ਇੱਥੇ ਆਓ ਐਿ ਲਗਾਣੀ ਹੈ ਜਾਂ ਕੋਈ ਆਪਣਾ ਹੁਨਰ ਦਿਖਾਓ ਤੁਹਾਡੇ ਚ ਕੀੀ ਹੈਾ ਜਾਂ ਕੋਈ ਕੋਂਪੀਟੀਸ਼ਨ ਹੋਇਆ ਹਨਾ ਇਹ ਜਾਊਗੀ ਫੇਿਰ ਹਰ ਜਗ੍ਹਾ ਤੇ
ਇਂ ਜੀ ਹੁਣ ਜਿਹੜਾ ਪੂਰੇ ਹਰਿਆਣੇ ਦੇ ਵਿੱਚ ਫਸਟ ਆਇਆ ਤੇ ਉਹਨੂੰ ਬੱਚੇ ਨੂੰ ਫਿਰ ਮਾੜਾ ਮੋਟੇ ਥੋੜ੍ਹੀ ਉਹ ਕਹਿੰਦਾ।
ਤੇ ਇਹਨੂੰ ਆਰਟ ਐਂਡ ਕਰਾਫਟ ਕਹਿੰਦੇ ਆ ਨਾ ਦੀਦੀ।
ਨਹੀਂ ਇਹਨੂੰ ਸਕੈਚ ਹੀ ਕਹਿੰਦੇ ਨੇ
ਪੁੱਛਿਓ ਬੇਟੇ ਨੂੰ ਇਹਦਾ ਮਤਲਬ ਕੀ ਕਹਿੰਦੇ ਇਹਨੂੰ।
ਮੈਂ ਨਾ ਆਈ ਡੀ ਵੀ ਸੈਂਡ ਕਰਾਂਗੀ ਆਈ ਡੀ ਦੇ ਉੱਤੇ ਵੀ ਇਹਨੇ ਸਾਰਾ ਆਪਣਾ ਬਾਇਓਡਾਟਾ। ਟਾ ਇਹਨੇ ਸਾਰਾ ਪਾਇਆ ਹੋਇਆ ਹਾਂ। ਮੈਂ ਨਾ ਇੰਸਟਾਗ੍ਰਾਮ ਆਈ ਨਾ ਤੁਹਾਨੂੰ ਆਈ ਡੀ ਭੇਜਾਂਗੀ।
ਠੀਕ ਆ ਔ ਆਪਾਂ ਐਂਡ ਆ ਦੋਨੇ ਤੁਸੀਂ ਮੈਨੂੰ। ਫਿਲਹਾਲ ਤਾਂ ਮੈਂ ਚਲਾਉਦੀ ਨੀ ਪਏਗੀ ਮੇਰਾ ਮਨ ਹੀ ਨਹੀਂ ਹੈਗਾ ਚਲਾਉਣ ਨੂੰ। ਕੁਛ ਹੈ ਹੀ ਨਹੀਂ ਹੁਣ ਇੱਥੇ ਇੰਸਟਾਗ੍ਰਾਮ ਤੇ ਵੀ।
ਇੰਟਾਗਰਾਮ ਤੇ ਪੀਟ ਗਿਆ ਹੁਣ।
ਕੁਛ ਨੀ ਬਿਲਕੁਲ ਹੀ ਕੰਗਾਲ ਕਰਤਾ ਇੰਸਟਾਗ੍ਰਾਮ ਚਿਰ।
ਹ ਸਹੀ ਗੱਲ ਆ ਹੋਣ ਗੱਲ ਦੇਖੋ ਬੱਚਿਆਂ ਬਾਰੇ ਤਾਂ ਕੁਛ ਨਾ ਕੁਛ ਉਹਨਾਂ ਬਾਰੇ ਸੋਚਣਾ ਹੀ ਪੈਂਦਾ ਹੈ ਦੇਖੋ ਕੁਛ ਨਾ ਕੁਛ। ਕਰਨਾ ਆਪਣਾ ਤਾਂ ਜੋ ਹੋ ਗਿਆ ਹੋ ਗਿਆ।
ਜਿਹੜੀ ਚੀਜ਼ ਚ ਇਹਨਾਂ ਦਾ ਇੰਟਰਸਟ ਆ ਨਾ ਆਪਾਂ ਨੂੰ ਉਹੀ ਫੀਲਡ ਚ ਇਹਨਾਂ ਨੂੰ। ਭੇਜਣਾ ਚਾਹੀਦਾ ਵਾ ਇਹਦਾ ਫੈਸ਼ਨ ਡਿਜਾਇਨਿੰਗ ਚ ਇੰਟਰਸਟ ਆ ਵੈਸੇ ਤਾਂ ਗੁੜੀਆ ਦਾ। ਤੇ ਵੈਸੇ ਡਿਜ਼ਾਇਨਰ ਡਰੈਸਾਂ ਡਿਜ਼ਾਇਨ ਕਰਦੀ ਆ ਜਾਂ ਆਪਣੇ ਸਰ ਦੀ ਉਥੇ ਸਲੂਨ ਦੇ ਵਿੱਚ ਸਾਰਾ ਉਹਨਾਂ ਦਾ ਵੀ ਇਹਨੇ ਸਕੈਚ। ਰੈਡੀ ਕੀਤਾ ਵਾ।
ਅੱਛਾ ਜੀ।
ਉਹਨਾਂ ਨੇ ਆਪ ਹੀ ਕਿਹਾ ਕਹਿੰਦੇ ਵੀ ਤੂੰ ਬਹੁਤ ਪੇਂਟਿੰਗ ਬਹੁਤ ਵਧੀਆ ਵਾ ਤੇ ਮੇਰਾ ਸਕੈਚਰ। ਬਣਾ ਫੇਰ ਇਹਨੇ ਇੱਕ ਦਿਨ ਚ ਸਕੈਚ ਬਣਾ ਕੇ ਉਹਨੂੰ ਅਗਲੇ ਦਿਨ। ਅਨੂੰ।
ਅੱਛਾ।
ਇਕ ਦਿਨ ਇਨਾਂ ਨੂੰ ਕਿਹਾ ਵੀ ਇਹਨੇ ਘਰੇ ਥੋੜੀ ਮੈਂ ਕਹਿੰਦੇ ਕੋਈ ਕਮੀ ਕੁਮੀ ਰਹਿ ਜਾ ਨੀ ਕਹਿੰਦੇ ਬੇਟੇ ਤੁੱਸੀ। ਸਿੱਖਿਆ ਸਿੱਖੀ ਨੀ ਗੀ ਫੇਰ ਵੀ ਤੂੰ ਨਹੀਂ ਸਿੱਖੀ ਤੈਨੂੰ ਇੰਨੀ ਨੌਲੇਜ ਤਾਂ ਹੈ ਨਾ ਚੱਲ। ਕੋਈ ਪੈਨਸਿਲ ਵਗੈ। ਕੋਈ ਕੁਛ ਨਹੀਂ ਲੈ ਕੇ ਦਿੰਦੇ ਇਹਨੂੰ ਆਹੀ ਸਿੰਪਲ ਪੈਨਸਲ ਦੇ ਨਾਲ ਹੀ ਸਭ ਕੁਛ ਕਰਦੀ ਆ।
ਹਾਂਜੀ ਨਹੀਂ ਇਹ ਤਾਂ ਫਿਰ ਪੈਨਸਿਲਾਂ ਆਪਾਂ ਔਨਲਾਈਨ ਜਿਹੜਾ ਕਾਗਜ਼ ਵੀ ਇਹ ਨਾ। ਉਹ ਵੀ ਔਨਲਾਈਨ ਮੰਗਾਉਂਦੇ ਹਾਂ।
ਹਾਂਜੀ ਉਹ ਤਾਂ ਮੰਗਵਾ ਕੇ ਦਿੰਨੀ ਕਾਗਜ਼ ਤੋਂ ਮੰਗਵਾ ਕੇ ਦਿੰਦੀ ਇਹਨੂੰ ਮੈਂ ਉਹ ਡਰਾਇੰਗ। ਦੇ ਬਣੇ ਹੁੰਦੇ ਆ ਤੇ ਉਹ ਉਹਦੇ ਚੋਂ ਕਰ ਲੈਂਦੀ ਆ ਜਿੱਦਾਂ।
ਉਹ ਤਾਂ ਕਈ ਕੁਛ ਸਪਰੇ ਇੱਕ ਸਪਰੇ ਹੁੰਦੀ। ਇਹਨੇ ਉਹ ਰੱਖੀ ਏ ਉਹ ਫਿਰ ਸਾਰੀ ਫੋਟੋ ਤਿਆਰ ਕਰਕੇ ਸਪਰੇਅ ਕਰਦਾ ਹੈ। ਫਿਰ ਇਹਨੇ ਉਹ ਆਪਣੇ ਆਪ ਹੀ ਘਰ ਇਹਨੇ ਉਹ ਲਾਈਟ ਦਾ ਪ੍ਰਬੰਧ ਕੀਤਾ ਲਾਈਟ ਬਣਾਈਏ ਫਿਰ ਉਹ ਅਤੇ ਵੀਡੀਓ ਐਡ ਐਡੀਟਿੰਗ ਕਰਦੇ ਨੇ
ਮੰਗਦੀ ਸੀਗੀ ਮੰਮਾ ਕਹਿੰਦੀ ਮੈਨੂੰ ਉਹ ਲਾਈਟ ਲੈ ਕੇ ਦਓ ਰਿੰਗ ਲਾਈਟ ਕਹਿੰਦੇ ਆ ਨਾ
ਹਾਂ ਉਹ ਇਹਨੇ ਉਹ ਗੱਤਾ ਲੈ ਕੇ ਨਾ, ਤੇ ਉਹ ਇਹਨੇ ਘਰ ਬਣਾਈ ਉਹ ਹ ਓਨ ਪੂਰਾ ਉਹ ਜਿਹੜਾ ਹੁੰਦਾ ਨੀ ਹੈ ਜਿਸ ਲੰਚ ਪੈਕ ਪੈਕ ਕਰੀਦਾ। ਫੋਲ ਪੇਪਰ ਸਿਲਵਰ ਹਾਂ। ਉਹ ਉਹਨੇ ਪਲਾ ਕੇ ਨਾ ਸਾਰਾ ਉਹਨੇ ਜਗਾੜ ਵੀ ਕੀਤਾ। ਆਪਣਾ ਵਿੱਚ ਲਾਈਟ ਲਾਤੀ ਹਾਂ।
ਠੀਕ ਆ ਤੇ ਉਹਦਾ ਸਟੈਂਡ ਬਣਾ ਲਿਆ ਹੋਊਗਾ।
ਹਾਂ।
ਚਲੋ ਵਧੀਆ ਬੱਚਿਆਂ ਦਿਮਾਗ ਵੀ ਕੰਮ ਕਰਦਾ ਆਪਣੇ ਦਾ ਤਾਂ ਆਪਣਾ ਦਾ। ਆਪਾਂ ਨੂੰ ਤਾਂ ਇੰਨੀ ਅਕਲ ਵੀ ਨਹੀਂ ਸੀ ਇੰਨੀ ਉਮਰ ਦੇ ਵਿੱਚ।
ਉਹ ਨਾ ਬੱਚੇ ਅੱਜ ਕੱਲ੍ਹ ਬੱਚੇ ਬੜੇ ਐਡਵਾਂਸ ਚੱਲ ਰਹੇ ਨੇ।
ਨਹੀਂ ਵਧੀਆ ਹੀ ਆ ਸਗੋਂ ਦੀ। ਦ ਅਡਵਾਂਸ ਬੱਚਿਆਂ ਦੀ ਅੱਜ ਕੱਲ ਜਮਾਨਾ ਵਾ ਆਪਣਾ ਕਿੱਥੇ ਆ ਕੋਈ ਬਾਤ ਨੀ ਪੁੱਛਦਾ ਹੈ ਗਾ।
ਸਹੀ ਸਹੀ ਗੱਲ ਹੈ
ਲਾਈਫ ਬਣਜੂਗੀ ਇਹਨਾਂ ਦੀ
ਚਲ ਮੈਂ ਤੁਹਾਨੂੰ ਕਰਦੀ ਆ ਕੋਲ ਹੈਣ ਬਾਰੇ
ਓਕੇ ਓਕੇ ਬਾਏ
ਹਮ